ਹੈਸ।
ਹੈਲੋ, ਹੈਲੋ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ?
ਹਾਂਜੀ ਵਧੀਆ।
ਅੱਛਾ ਜੀ ਹੋਰ ਕੀ ਕਰਦੇ ਪਏ ਸੀਂ ਹੋਗੇਏ ਫੇਰ ਵੇਲੇ।
ਹਾਂਜੀ ਹਾਂਜੀ ਇਹ ਕੰਮ ਕਰਨੇ।
ਅੱਛਾ ਹਜੇ ਵੇਲੇ ਨਹੀਂ ਹੋਏ।
ਹਾਂ ਲੇ ਫ੍ਰਰੀ ਨਹੀਂ ਹੋਏ।
ਅੱਛਾ ਜੀ। ਹਾਂਜੀ, ਹਾਂਜੀ ਮੈਂ ਫਰੀ ਹੋ ਗਈ
ਅੱਛਾ ਨਾਸ਼ਤਾ ਕਰ ਲੇਆ
ਅਸੀਂ ਹਾਂਜੀ ਨਾਸ਼ਤਾ ਵੀ ਕਰ ਲਿਆ ਦੁਪਹਰ ਦੀ ਵੀ ਬਣ ਗਈ ਏ ਬਸ ਬੱਚਿਆਂ ਦੀ ਆਣ ਦੀ ਵੇਟ ਹੋ ਰੀ ਏ ਕਿਉਂਕਿ ਅੱਜ ਕ ਨਾ ਪਹਲੇ ਪਹਲੇ ਦਿਨ ਸਕੂਲ ਗਏ ਨੇ ਬੱਚੇ ਛੁੱਟੀਆਂ ਤੋਂ ਬਾੱਦ ਹਾਂਜੀ।
ਹੋਰ ਸੁਣਾਓ?
ਹੋਰ ਬਸ ਠੀਕ ਜੀ। ਗਰਮੀ ਹੈਗੀ ਆੱਜ ਇੱਧਰ। ਮੌਸਮ ਕਿਵੇਂ।
ਗਰਮੀ ਹਾਂਜੀ ਬਹੁਤ ਹੋਏਗੀ।
ਅੱਛਾ ਜੀ, ਨਾ ਇੱਧਰ ਵੀ ਬੜੀ ਗਰਮੀ ਹੋਏਗੀ। ਏਸੀ ਤੋਂ ਬਿਨਾਂ ਤਾਂ ਬੰਦਾ ਬੇਈ ਨੀਂ ਸਕਦਾ।
ਹਾਂਜੀ
ਜੀ
ਗੱਲ ਕਰਨ ਦਾ ਲਿਆ ਰਆਂ
ਹਾਂਜੀ।
ਕੁਛ ਨਈ।
ਅੱਛਾ ਜੀ।
ਹੋਰ ਸੁਣਾਓ।
ਹੋਰ ਤੁਆਡੇ ਬੱਚੇ ਗੇ ਸਕੂਲ।
ਹਾਂਜੀ ਇੱਕ ਨਹਾਇਥ ਚ ਪੜ੍ਹਦਾ ਨਾ ਓਹ ਗਿਆ। ਤੇ ਇੱਕ ਤੇ।
ਹਾਂਜੀ।
ਇੱਕ ਬੀਕੌਮ ਫਸਟ ਈਅਰ ਦਾ ਐਗਜ਼ਾਮ ਦਿੱਤਾ ਆਂ ਨੇ। ਉਹ ਘਰ ਵੇਲਾ ਹੀ ਰਹੰਦਾ, ਹਾਂਜੀ ਫੋਨ ਹੀ ਵੇਖਦਾ ਬਸ।
ਅੱਛਾ ਜੀ।
ਹਾਂਜੀ ਸਰ।
ਹ
ਹੋਰ ਤੁਸੀਂ ਦੱਸੋ। ਤੁਹਾਡੇ ਬੱਚੇ ਗਏ ਸਕੂਲ।
ਹਾਂਜੀ, ਹਾਂਜੀ ਓਈ ਤਾਂ ਮੈਂ ਕੇ ਰੀਆ ਅੱਜ ਬੱਚੇ ਗਏ ਨੇ ਤੇ ਅਜ ਸ਼ਾਂਤੀ ਆਏਗੀ। ਕਰ ਨੀਂ ਤੇ ਕਦੀ ਟੀਵੀ ਕਦੀ ਫੋਨ ਕਦੀ ਟੀਵੀ ਕਦੀ ਫੋਨ।
ਹਾਂਜੀ, ਛੁੱਟੀਆਂ ਦਾ ਕੰਮ ਹੋ ਗਿਆ ਬੱਚਿਆਂ ਦਾ।
ਹਾਂਜੀ ਉਹਨਾਂ ਨੇ ਇੱਕ ਦਿਨ ਚ ਕਰ ਲਿਆ ਸਾਰਾ।
ਚਲੋ ਏ ਤੇ ਬੜੀ ਵਧੀਆ ਗੱਲ ਏ ਇੱਕ ਦਿਨ ਵਿਚ ਕਰ ਤੇ।
ਹਾਂਜੀ ਓਨਾਂ ਨੂੰ ਮਤਲਬ ਕੱਲ੍ਹ ਸਵੇਰੇ ਅਸੀਂ ਬਿਠਾ ਦਿੱਤਾ ਸੀ ਅਸੀਂ ਕਿਆ ਕੱਲ ਸਕੂਲ ਜਾਣਾ ਕੰਮ ਫਿਨਿਸ਼। ਚੱਲੋ ਉਹਨਾਂ ਨੇ ਇੱਕ ਦਿਨ ਚ ਹੀ ਸਾਰਾ ਕੰਮ ਕੰਪਲੀਟ ਕਰ ਲਿਆ। ਚਾਹੇ ਲਰਨ ਨਈ ਲਰਨ ਨਈ ਹੋਇਆ ਕੋਪੀ ਕਰਕੇ ਲਿਖ। ਕੇਆ ਬਟ ਕੰਮ ਕੰਪਲੀਟ ਹੋ ਗਿਆ ਹੁਣ ਨਾਲ ਈ ਇਹਨਾਂ ਦੇ ਇੱਕ ਤਰੀਕ ਤੋਂ ਇਗਜ਼ਾਮ ਸ਼ੁਰੂ ਨੇ।
ਅੱਛਾ ਜੀ, ਹਾਂਜੀ ਮੇਰੇ ਬੇਟੇ ਦੇ ਵੀ ਇਗਜ਼ਾਮ ਸਟਾਰਟ ਹੋਣ ਵਾਲੇ ਨੇ।
ਹਾਂਜੀ ਅੱਠ ਤਰੀਕ ਤੋਂ ਇਗਜ਼ਾਮ ਸ਼ੁਰੂ ਏ ਏਨਾਂ ਦੇ। ਮੇਰੀ ਛੋਟੀ ਬੇਟੀ ਦੇ ਤਾਂ ਹਜੇ ਹੋਏ ਨੀ ਐਗਜ਼ਾਮ ਵਗੈਰਾ ਵੱਡੀ ਦੇ ਹੈਗੇ ਨੇ।
ਹਾਂ। ਹੋਰ ਦੱਸੋ ਨਾਸ਼ਤਾ ਕਰ ਲਿਆ ਤੁਸੀਂ।
ਹਾਂਜੀ ਨਾਸ਼ਤਾ ਕਰ ਲਿਆ। ਸਵੇਰੇ ਬੱਚਿਆਂ ਨੂੰ ਆਲੂ ਬਣਾ ਕੇ ਦਿੱਤੇ ਸੀ ਉਹੀ ਪਏ ਸੀ ਉਹਦੇ ਨਾਲ। ਕਰ ਲਿਆ ਉਹਦੇ ਚ ਦਈ ਪਾ ਕੇ ਉਹਦੇ ਨਾਲ ਕੀਤਾ। ਬੜਾ ਸਵਾਦ ਆਇਆ ਖਾਣ ਦਾ।
ਹਾਂਜੀ ਇਹ ਡਿਸ਼ ਤੇ ਵੈਸੇ ਪੁਰਾਣੀ ਏ ਬੋਹਤ ਵਧੀਆ ਲੱਗਦੀ ਏ। ਦਈ ਚ ਆਲੂ ਪਾ ਕੇ ਖਾਣੇ।
ਹਾਂਜੀ ਆਲੂ ਬਣਾਏ ਤੇ ਸੀ ਤੇਲ। ਥੋੜ੍ਹੇ ਸੀ ਆਲੂ ਦੇ ਵਿੱਚ ਦਈ ਪਾਕੇ ਅਸੀਂ ਰੋਟੀ ਖਾ ਲੀਏ। ਫੇਰ ਹੁਣ ਅ। ਮੇਰੀ ਮੰਮੀ ਜੀ ਨੇ ਓਵੀ ਬੇਨਾਤੀ ਅਰਬੀ ਵੀ। ਬੱਚਿਆਂ ਨੂੰ ਅਰਬੀ ਜ਼ਾਦਾ ਪਸੰਦ ਹੁੰਦੀ ਏ ਨਾ।
ਹਾਂਜੀ
ਜੀ ਓ ਅਰਬੀ ਕੀਹ ਕੇ ਗਏ ਸੀ ਮੰਮਾ ਅਰਬੀ ਬਣਾ ਦੇਣਾ ਮੈਂ।
ਏਹਨਾਂ ਨਿੰਬੂ ਤੇ ਥੋੜੇ ਛੋਟੇ ਛੋਟੇ ਪਿਆਜ ਕੱਟ ਕੇ ਨਾ। ਜਦੋਂ ਬਣ ਜਾਏ ਤੇ ਜਦੋਂ ਖਾਣੇ ਉਦੋਂ ਨਿੰਬੂ ਤੇ ਪਿਆਜ ਛੋਟੇ ਛੋਟੇ ਕੱਟ। ਅਤੇ ਇਹਨੂੰ ਜੋੜ ਕੇ ਪਾਓ ਇਨੀ। ਨਹੀਂ ਮੈਂ ਆਪਣੀ ਗੱਲ ਕਰ ਰਹੀ ਆ ਤੇ ਬੜੇ ਸਵਾਦ ਬਣਾਦੀ।
ਅੱਛਾ, ਜੀ ਨਹੀਂ ਮੈਂ ਵੀ ਕਰਕੇ ਦੇਖਾਂਗੀ। ਵੈਸੇ ਵੈਸੇ ਮੈਨੂੰ ਪਸੰਦ। ਵੈਸੇ ਮੈਨੂੰ ਨਾ ਕੁੱਕਰ ਵਿੱਚ ਅਰਬੀ ਬਣਾਉਂਦੇ ਨੇ ਸਾਡੇ ਘਰ। ਤੇ ਉਹ ਮੈਨੂੰ ਪਸੰਦ ਨੀ ਹੈਗੇ।
ਹਾਂਜੀ, ਉਹ ਥੋੜੀ ਉਹ ਹੋ ਜਾਂਦੀ ਹੋਣੇ ਨਾ। ਆਹੋ ਜਿਆਦਾ ਗਿੱਲੇ-ਗਿੱਲੇ ਬਣਦੀ ਹੋਣੀ।
ਤੀਜੀ ਕਿੰਨੀ ਗਿੱਲੀ ਹੋ ਜਾਂਦੀ ਤੇ ਮੈਨੂੰ ਪਸੰਦ ਨਹੀਂ ਆਦੀ ਉਹ
ਹਾਂਜੀ, ਕਈ ਲੋਕੀ ਸਾਡੇ ਨਾਲ ਹੈ ਨਾ ਉਹ ਵੀ ਤਰੀ ਵਾਲੀ ਵੀ ਬਣਾ ਲੈਂਦੇ ਆ।
ਅੱਛਾ ਜੀ,
ਹਾਂਜੀ ਜਿਵੇਂ ਆਲੂ ਬਣਾਉਦੇ ਆ ਨਾ ਤਰੀ ਵਾਲੇ ਐਂ ਜੀ ਉਹ ਅਰਬੀ ਵੀ ਤਰੀ ਵਾਲੇ ਬਣਾਦੇ ਨੇ,
ਅੱਛਾ ਜੀ, ਨਹੀਂ-ਨਹੀਂ,
ਪਰ ਸਾਨੂੰ ਨੀ ਪਸੰਦ ਸਾਨੂੰ ਤੇ ਸਖਤ ਵਾ
ਗਿੱਲੀ ਵੀ ਨੂੰ ਪਸੰਦ, ਮੈਨੂੰ ਮੇਰੀ ਮੰਮੀ ਬਣਾਦੇ ਹੁੰਦੇ ਉਹ ਵਾਲੀ, ਖਾਦਾ ਜਵੈਨ ਜੀ ਜੀ ਜਵੈਨ ਵਗੈਰਾ ਪਾ ਦੋ, ਕਿ ਇੱਥੇ ਜਵੈਨ ਨੀ ਜਵੈਨ ਹਾਂਜੀ ਹਾਂ ਜਵੈਨ ਵੀ ਨੀ ਪਾਦੇ ਨਾ ਇੱਥੇ
ਅੱਛਾ ਜੀ, ਬੱਚੇ ਨੀ ਨਾ ਖਾਂਦੇ ਹੋਣੇ ਤਾਂ ਨੀ ਖਾਂਦਾ।
ਜੀ ਬੱਚੇ ਤਾਂ ਖਾ ਲੈਂਦੇ ਨੇ,
ਹੋਰ ਦੱਸੋ? ਹੋਰ ਗਰਮੀ ਤਾਂ ਬਹੁਤ ਹੋਈ ਦੀ ਹੈ, ਤੇ ਏਸੀ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਪਰ ਬਿੱਲ ਇੰਨੇ ਆਦਾ ਜਿਵੇ ਕੋਈ ਕਹਿਣ ਦੀ ਅੱਗ ਨਹੀਂ, ਸਾਢੇ ਛੇ-ਛੇ ਹਜ਼ਾਰ ਰੁਪਇਆ ਬਿੱਲ ਆ ਰਿਹਾ ਸਾਡਾ ਤੇ
ਜੀ ਜੀ ਦੋ ਮਹੀਨਿਆਂ ਦਾ ਇੰਨੇ-ਇੰਨੇ ਬਿੱਲ ਆਉਂਦੇ ਪਏ ਨੇ, ਕੁਛ ਗਰਮੀ ਚ, ਗਰਮੀ ਚ ਗਰਮੀ ਚ ਹੀ ਚਲਾਣਾ ਹੈ, ਏਸੀ ਸਰਦੀਆਂ ਤੇ ਥੋੜਾ ਚਲਾਣਾ ਹੈਗਾ।
ਹਾਂਜੀ ਉਹ ਗੱਲ ਤਾਂ ਸਹੀ ਹੈ, ਸਾਡਾ ਤਾਂ ਇੱਕ ਮਹੀਨੇ ਦਾ ਸਾਢੇ ਛੇ ਹਜ਼ਾਰ ਆਇਆ। ਤੇ ਵੈਸੇ ਵੀ ਹਾਂਜੀ ਤੇ ਪਿਛਲੇ ਮਹੀਨੇ, ਪਿਛਲੇ ਮਹੀਨੇ ਚਾਰ ਹਜ਼ਾਰ ਦਾ ਭਰਿਆ ਅਸੀ,
ਅੱਛਾ ਜੀ ਨਹੀਂ ਤੁਸੀਂ ਫਿਰ ਨਾ ਇੱਕ ਕੰਮ ਕਰੋ, ਤੁਸੀਂ ਸੋਲਰ ਪੈਨਲ ਅਪਲਾਈ ਕਰਦੋ,
ਹਾਂਜੀ ਮੈਂ ਵੀ ਇਹਨਾਂ ਨੂੰ ਕਹਿ ਰਹੀ ਸੀ, ਕਿ ਸੋਲਰ ਪੈਨਲ ਲਗਵਾ ਲੋ ਇੰਨੇ ਇਨੇ ਬਿੱਲ ਭਰਨ ਨਾਲ ਚਲੋ ਇਹ ਥੋੜਾ ਘੱਟ ਖਰਚਾ ਹੋ ਜਾਏਗਾ। ਸਬਸਿਡੀ ਜਾਏਗੀ, ਉਹ ਦੇਖ ਲਾਗੇ।
ਜੀ-ਜੀ-ਜੀ, ਬਾਅਦ ਚ ਫੇਰ ਆ ਵੀ ਜਾਂਦੇ ਪੈਸੇ, ਪਹਿਲੇ ਭਰਨੇ ਪੈਂਦੇ ਨੇ ਬਾਅਦ ਚੋਂ ਫੇਰ ਉਹ ਰਿਟਰਨ ਵੀ ਕਰ ਦਿੰਦੇ ਨੇ,
ਹਾਂਜੀ-ਹਾਂਜੀ, ਫੇਰ ਨਾਲੇ ਨਾ ਖ਼ਰਚੇ ਵੀ ਤਾਂ ਬੜੇ ਹੋ ਗਏ ਨੇ,
ਜੀ-ਜੀ ਬੱਚੇ ਬੱਚਿਆਂ ਦੇ ਬੜੇ ਖਰਚੇ ਆ ਅੱਜ-ਕੱਲ ਦੇ ਫੀਸਾਂ ਹੀ ਨਹੀਂ ਮਾਨ
ਜੀ-ਜੀ ਬਿਲਕੁਲ, ਖਰਚੇ ਇੰਨੇ ਆ ਕੋਈ ਕਹਿਦੇ ਹੁੰਦੇ ਨੇ ਉਹ ਵੀ, ਆ ਵੀ ਰਹਿੰਦਾ, ਅਤੇ ਫਿਰ ਉਹਦਾ ਵੀ ਉਹਦਾ ਵੀ ਡਬਲ ਖਰਚਾ ਆ ਜਾਂਦਾ ਫਿਰ। ਖੰਡ-ਖੰਡ ਪਤੀ ਨਹੀਂ ਮਾਣ।
ਜੀ-ਜੀ-ਜੀ ਮਹਿੰਗੀਆਂ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ। ਹੋਈਆਂ ਹੈਗੀਆਂ, ਪਹਿਲੇ ਸਹੀ ਸੀ। ਘੱਟ ਖਰਚਾ ਸੀ, ਹੁਣ ਮਹਿੰਗਾਈ ਵੀ ਜ਼ਿਆਦਾ ਹੋਈ ਦੀ ਐ ਗੀ।
ਬੜੀ ਲੱਗਦੀ ਤੇ ਨਾ ਹਜੇ ਉਸ ਦਿਨ ਇੱਕ ਤਰੀਕ ਨੂੰ ਖੰਡਿਆਈ ਸੀ, ਅੱਜ ਪੰਜ ਤਰੀਕ ਹੋਈ ਹੈ ਤੇ ਪੰਜ ਤਰੀਕ ਨੂੰ ਹਾਜੀ ਆ ਗਈ ਹਾਂਜੀ-ਹਾਂਜੀ, ਹੋ ਜਾਂਦਾ ਹੈ, ਬੱਚੇ ਆਏ ਨਾ,
ਅੱਛਾ ਜੀ,
ਬੱਚਿਆਂ ਦੇ ਘਰ ਤੇ ਫੇਰ ਚੀਜ਼ ਲੱਗਦੀ ਹੈਗੀ ਏ,
ਹਾਂਜੀ-ਹਾਂਜੀ ਹਜੇ ਤਾਂ ਮੈਂ ਆਪਣੇ ਬੇਟਿਆਂ ਨੇ ਨਾ ਕ ਪਟੀਮ ਬਣਾਇਆ, ਦਾ ਉਹਦੇ ਵਿੱਚ ਮਿਛਲੀ ਪਾਈ ਦੀ ਹੈ, ਅਤੇ ਮੈਂ ਖੰਡ ਵੀ ਤਾ ਦਿੰਦੀ ਉਹਨਾਂ ਨੂੰ ਉਹੀਓ ਪ੍ਰੋਟੀਨ ਪਾ ਦਿੰਦੀ ਆ ਤੇ ਉਹਦੇ ਚ ਥੋੜਾ ਮਿੱਠਾ ਹੋ ਜਾਂਦਾ। ਵੈਸੇ ਵੀ ਬੱਚੇ ਸਾਡੇ ਹਲਕਾ ਮਿੱਠਾ ਪੀਂਦੇ ਨੇ।
ਅੱਛਾ ਜੀ।
ਹਾਂਜੀ
ਹਲਕਾ ਨੋਰਮਲ ਪੀਣਾ ਚਾਹੀਦਾ ਜਿਆਦਾ ਲੋਹ ਵੀ ਨਹੀਂ ਪੀਣਾ ਚਾਹੀਦਾ ਜਿਆਦਾ ਤੇਜ਼ ਵੀ ਨਹੀਂ ਪੀਣਾ ਚਾਹੀਦਾ।
ਹਾਂਜੀ ਬਿਲਕੁਲ
ਜੀ। ਨਹੀਂ ਕਈ ਬਹੁਤ ਤੇਜ਼ ਮਿੱਠਾ ਪੀਂਦੇ ਨੇ ਉਹਦੇ ਨਾਲ ਫਿਰ ਕੈਸਟਰੋਲ ਵੱਧ ਜਾਂਦਾ ਫੈਟ ਤੇ ਵੱਧ ਜਾਂਦਾ ਬਹੁਤ ਮਿੱਠਾ ਖਾਂਦੇ ਨੇ। ਮਿੱਠਾ ਜ਼ਿਆਦਾ ਵੀ ਨਹੀਂ ਖਾਣਾ ਚਾਹੀਦਾ ਨਾ ਸਾਨੂੰ
ਹਾਂਜੀ ਇਹ ਭਾਂਡੇ ਰੱਖ
ਜੀ ਮਿੱਠਾ ਪਸੰਦ ਵੀ ਬੜਾ
ਹਾਂਜੀ ਮਿੱਠਾ-ਮਿੱਠਾ ਪਸੰਦ ਤੇ ਹੁੰਦਾ। ਪਰ ਦੇਖੋ ਨਾ ਜਿੰਮ ਜੁਆਇਨ ਕੀਤਾ ਬੱਚਿਆਂ ਨੇ ਜਿੰਮ ਜੁਆਇਨ ਕੀਤਾ ਦਾ ਪਰ ਉਹ ਮਿੱਠਾ ਖਾਣਾ ਉਹ ਹੱਟਣ ਤੇ ਫਿਰ ਵੇ ਕੀ ਵੱਧਣਾ ਬੱਚਿਆਂ ਦਾ ਕੁਝ ਆਪਣਾ ਵੀ ਵੱਧ ਜਾਂਦਾ ਹੈ। ਕੁਛ ਅ ਵੇਟ ਵੇਟ ਵੱਧ ਜਾਂਦਾ ਫਿਰ ਐਂਜ
ਜੀ ਤੁਸੀ ਐਕਸਰਸਾਈਜ਼ ਕਰਦੇ ਹੋ।
ਨਹੀਂ ਮੈਨੂੰ ਟਾਈਮ ਹੀ ਨਹੀਂ ਮਿਲਦਾ ਐਕਸਰਸਾਈਜ਼ ਕਰਨ ਦਾ ਦਿਲ ਨੀ ਕਰਦਾ ਉ ਉਠਣ ਦਾ ਸਵੇਰੇ ਰੋਜ਼ ਸੋਚਦੀ ਹਾਂ ਕਿ ਉਠਾਂ-ਉਠਾਂ ਪਰ ਉਠਿਆ ਹੀ ਨਹੀਂ ਜਾਂਦਾ।
ਕਰਦਾ ਕਿਸੇ ਦਾ ਉਠਣ ਦਾ ਕੰਮ-ਕੰਮ ਬਹੁਤ ਹੁੰਦਾ ਹੋਣਾ ਹਨਾ।
ਹਾਂਜੀ ਪੂਰਾ ਦਿਨ ਬਸ ਰਾਤੀ ਏੰਜ ਲੰਮੇ ਪਓ ਨਾਲ ਹੀ ਨੀਂਦ ਆ ਜਾਂਦੀ ਤੇ ਸਵੇਰੇ ਇੰਜ ਕੀ ਕਰਦਾ ਉਠੋ ਹੀ ਨਾ ਬੈਡ ਤੋਂ ਇੰਨੀ ਸੁਸਤੀ ਪਈ ਹੁੰਦੀ ਸਵੇਰੇ ਸਗੋਂ ਬੱਚਿਆਂ ਨੂੰ ਸਕੂ ਸਕੂਲ ਵੀ ਭੇਜਣਾ ਹੁੰਦਾ ਤੇ
ਤੁਸੀ ਨਾ ਅਹ ਮਤਲਬ ਕਿ ਅਸੀ ਕੁਛ ਕਰ ਨੀ ਦੇ ਆਪਣੇ ਤੁਸੀ ਫਿਰ ਨਾ ਇੱਕ ਗੋਲੀ ਆਂਦੀ ਹੈ ਵਿਟਾਮਿਨ ਬੀ ਟਵੈਲਵ ਦੀ
ਹਾਂਜੀ ਹਾਂ। ਹਾਂਜੀ ਖਾ ਦੇਖਾਂਗੀ ਖਾਵਾਂਗੀ। ਕਰਾਂਗੀ।
ਤੇ ਹਾਂਜੀ ਮੈਂ ਕੱਲ ਖਾਧੀ ਹ ਮੈਨੂੰ ਕਾਫੀ ਰਿਲੈਕਸ ਫੀਲ ਹੁੰਦਾ ਪਿਆ ਸੀ ਉਹ ਖਾ ਕੇ
ਵਿਟਾਮਿਨ ਡੀ
ਵਿਟਾਮਿੰਨ ਬੀ ਟੈਵਲਵ
ਅੱਛਾ ਬੀ ਟੈਵਲਵ ਤੇ ਉਹ ਕਿੰਨੇ ਦਾ ਪੱਤਾ ਆਂਦਾ ਜੇ
ਉਹ ਆਂਦਾ ਚਾਲੀ ਕੁ ਰੁਪਏ ਦਾ ਇੱਕ ਪੱਤਾ ਆਂਦਾ ਵਿੱਚ ਹੁੰਦੀਆਂ ਕਾਫ਼ੀ ਗੋਲੀਆਂ ਤੀਹ ਗੋਲੀਆਂ ਹੁੰਦੀਆਂ ਨੇ।
ਅੱਛਾ ਜੀ। ਮੈਨੂੰ ਨਾ ਵਟਸਐਪ ਤੇ ਆਪਣਾ ਜਿਹੜਾ ਪੱਤੇ ਦਾ ਨਾਮ ਸੈਂ ਸੈਂਡ ਕਰ ਦੇਣਾ ਨਿਊਰੋਬੋਨ ਹਾਂਜੀ ਨਿਊਰੋਬੋਨ ਤਾਂ ਇੱਕ ਇੱਕ ਵਾਰੀ ਮੰਗਵਾਇਆ ਸੀ ਐਨਜੀ ਪੱਤਾ ਐਨਜੀ ਗਿਆ ਖਾਧੀ ਨੀ ਕਿਸੇ ਨੇ ਵੀ
ਜੀ ਉਹ ਖਾਓ ਉਹਦੇ ਨਾਲ ਕਾਫੀ ਰਿਲੈਕਸ ਫੀਲ ਹੁੰਦਾ। ਤੇ ਵਿਟਾਮਿਨ ਦੀ ਕਮੀ ਜਿਹੜੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਐਕਟਿਵ ਰਹਿੰਦਾ ਬੰਦਾ ਖਾ ਕੇ। ।
ਹਾਂਜੀ ਹਾਂਜੀ ਕਰਾਂਗੀ ਅੱਜ ਦੇਖਾਂਗੀ ਮੰਗਵਾਉਣੀ ਹਾਂ ਬੇਟੇ ਕੋਲੋਂ ਨਾ ਪੱਤਾ ਮੰਗਵਾਂਣੀ ਆਂ ਖਾਵਾਂਗੀ।
ਜੀ ਬਹੁਤ ਵਧੀਆ ਹੈਗੀ ਆ ਗੋਲੀ ਮਤਲਬ ਸਾਨੂੰ ਵਿਟਾਮਿਨਸ- ਵਿਟਾਮਿਨਸ ਮਿਨਰਲਸ ਸਾਨੂੰ ਸਾਨੂੰ ਵਿਟਾਮਿਨਸ ਮਿਲ ਨੀ ਪਾਂਦੇ ਚੰਗੀ ਤਰ੍ਹਾਂ ਅਸੀਂ ਸਾਰਾ ਦਿਨ ਕੰਮ ਕਰ
ਸਵੇਰੇ, ਨਾਸ਼ਤਾ ਵੀ ਇੰਨਾ ਸ਼ੁਕਰ ਇਹਦਾ ਕੱਲ ਦੇ ਥੋੜੇ ਬਚੇ ਦੇ ਸੀ। ਥੋੜ੍ਹੇ ਆਲੂ ਮਿਸ ਪਈ ਦੀ ਸੀ ਅਤੇ ਮੈਂ ਉਹਨੂੰ ਫਟਾਫਟ ਰੋਟੀ ਲਾਤੀ। ਜੇ ਨਾ ਹੁੰਦੀ ਤੇ ਮੈਨੂੰ ਸੋਚਣਾ ਪੈਣਾ ਸੀ ਬੜਾ।
ਜੀ ਜੀ ਜੀ ਰਾਤੀ ਮਤਲਬ ਸੋਚ ਕੇ ਸੌਣਾ। ਪੈਂਦਾ ਸਾਰੀਆਂ ਮਾਵਾਂ ਨੂੰ, ਕੀ ਬਣਾਣਾ ਸਵੇਰੇ ਬੱਚੇ ਵਾਸਤੇ।
ਹਾਂਜੀ ਇਹ ਪਰ, ਫਿਰ ਕਈ ਵਾਰੀ ਦਾਲ ਬਾਲ ਦਾਲ ਤਾਂ ਲਿਜਾਂਦਾ ਨੀ ਹੈਗਾ ਦਾਲ ਬਚੀ ਹੁੰਦੀ ਹੈ ਨਾਸ਼ਤਾ ਤੇ ਉਹਦੇ ਨਾਲ ਹੀ ਹੋ ਜਾਂਦਾ।
ਜੀ ਜੀ ਜੀ, ਨਹੀਂ ਬੱਚਿਆਂ ਨੂੰ ਤਾਂ ਸੁ ਸੁੱਕੀ ਸਬਜ਼ੀ ਚਾਹੀਦੀ ਹੁੰਦੀ ਸਕੂਲੇ, ਜੀ।
ਚਲ ਸਤਿ ਸ਼੍ਰੀ ਤਾਂ ਮੈਨੂੰ ਨਾ, ਬੁਲਾ ਰਹੀ ਆ ਮੈਂ ਇੱਕ ਮਿੰਟ ਆਈ, ਠੀਕ ਹੈ ਸਤਿ ਸ਼੍ਰੀ ਅਕਾਲ। ਕਿਨੇ ਅੱਛੇ ਹੋ।